ਹਾਂਜੀ ਸਤਿ ਸ੍ਰੀ ਅਕਾਲ ਜੀ ਆ ਰਹੀ ਹੈ ਮੇਰੀ ਆਵਾਜ਼ ਹੋਰ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਆ ਤੁਹਾਡੇ ਘਰ ਪਰਿਵਾਰ ਸਭ ਵਧੀਆ ਜੀ?
ਹਾਂਜੀ ਵਧੀਆ-ਵਧੀਆ ਤੁਸੀਂ ਸੁਣਾਓ ਠੀਕ ਹੋ?
ਹੋਰ ਸੁਣਾਓ ਕੀ ਕਰਦੇ ਪਏ ਓ?
ਹਾਂ ਕੁਛ ਨੀ ਫਰੀ ਬੈਠੀ ਹੋਈ ਸੀ ਮੈਂ ਕਿਹਾ ਚਲੋ
ਅੱਛਾ -ਅੱਛਾ ਤੇ ਫਿਰ ਜੀ ਰੱਖੜੀ ਆਉਣ ਵਾਲੀ ਹੈ ਤੇ ਫੇਰ ਤੁਸੀਂ ਫਿਰ ਕੀ ਸੋਚਿਆ ਦਾ? ਆਪਣੇ ਜਾਓਗੇ ਆਪਣੇ ਭਰਾਵਾਂ ਨੂੰ ਮਤਲਬ ਕਿ ਆਪਣੀ ਭੈਣਾਂ ਦੇ ਨਾਲ ਤੁਹਾਡੇ ਭਰਾ ਹੈਗੇ ਨੇ?
ਹਮ ਹੈ ਨੇ ਮੇਰੇ ਭਰਾ ਤਿੰਨ ਭਰਾ ਨੇ ਮੇਰੇ ਜਾਵਾਂਗੇ
ਅੱਛਾ ਇਹ ਤਿਉਹਾਰ ਵੈਸੇ ਬੜਾ ਵਧੀਆ ਹੁੰਦਾ। ਕਿਉ ਹੋ ਕਿ ਸਾਰਾ ਪਰਿਵਾਰ ਆਪਸ ਚ ਇਕੱਠਾ- ਇਕੱਠਾ ਹੁੰਂਦਾ ਹੈ ਆਪਸ ਚ ਭਰਾ ਭੈਣ ਇਕੱਠੇ ਹੋ ਹੁੰਦੀਆਂ ਨੇ ਠੀਕ ਹੈ ਜੀ ਜੀ ਜੀ ਸਹੀ ਕਹਿੰਦੇ। ਉਹ ਬਿਲਕੁਲ ਸਹੀ ਕਹਿੰਦੇ ਹੋ।
ਹਮ ਤੇ ਤੁਹਾਡੀ ਵਹੁਟੀ ਜਾਏਗੀ?
ਹਾਂਜੀ -ਹਾਂਜੀ ਸਾਰੇ ਜਾਣ ਕੇ ਆਪਣੇ ਆਪਣੇ ਅਹ ਭਰਾਵਾਂ ਨੂੰ ਲੱਕੜੀਆਂ ਬੰਨਣ। ਜੇ ਬੜੀ ਬੜੇ ਵਧੀਆ ਤਿਉਹਾਰ ਆਉਂਦਾ ਹੈ ਕਿਉਂਕਿ ਨਾ ਦੇਖੋ ਭੈਣਾਂ ਮਤਲਬ ਕਿ ਸਮਾਨ ਲੈ ਕੇ ਆਉਂਦੀਆਂ ਨੇ ਤੁਹਾਨੂੰ ਪਤਾ ਹੀ ਹੋਣਾ ਹੈ ਕਿਉਂ ਜੀ
ਆਹ ਬਬ ਬੜਾ ਮਤਲਬ ਭੈਣਾ ਵ ਜ਼ਿਆਦਾ ਖੁਸ਼ੀ ਦਾ ਦਿਨ ਹੁੰਦਾ ਨਾ ਤਿਆਰ ਹੁੰਦੀਆਂ ਨੇ ਸੋਹਣੇ ਕੱਪੜੇ ਪਾਉਂ ਆਂ ਨੇ ਫੇਰਾਂ ਮੈਂ ਹੁਣ ਆਪ ਉਹਨੇ ਇੱਕ ਦੋ ਸੂਟ ਸੁਵਾਏ ਨੇ ਸੀ। ਕਰਕੇ ਮਗਲ ਚ ਰੱਖਤੀ ਆਉਣ ਲੱਗੀ ਹੈ।
ਜੀ ਸਹੀ ਕਹਿੰਦੇ ਵੀ ਉਹ ਤੁਹਾਨੂੰ ਪਤਾ ਇਹ ਕਈ ਪੈਣਾ ਹੁੰਦੇ ਨੇ ਜੋ, ਖਾਲੀ ਹਾਥਾਂ ਆਉਦੀਆਂ ਨੇ। ਸਮਝਦੇ ਪਏ ਨਾ?
ਹਾਂ।
ਹਮ ਇੱਕ ਖਾਲੀ ਡੱਬਾ ਲੈ ਕੇ ਆ ਜਾਂਦੀ ਹੈ ਲੱਡੂ ਦ ਘੱਟ ਤੋਂ ਘੱਟ ਉਹ ਬਦਾਮ ਹੋਣ ਕਾਜੂ। ਹੁਣ ਕਿਉਂ ਜੀ।
ਹਾਂ ਸਹੀ ਕਿਹਾ। ਨਹੀਂ ਪੈਣਾਂ ਪੈਣਾਂ ਕੋਲ ਹੁੰਦਾ। ਦੇਂਦਾ ਨਹੀਂ ਨਾ ਹੋਣਾ ਤਾਹੀਓਂ ਲੈ ਕੇ ਨਹੀਂ ਆਉਂਦੀਆਂ। ਵੈਸੇ ਤਾਂ ਕੋਈ ਪਹਿਣ ਤੇ ਹੈ ਹੀ ਨਹੀਂ।
ਹਮ, ਜੀ ਸਹੀ ਕਹਿੰਦੇ ਪ ਉਹ। ਨਹੀਂ ਅੱਜ ਕੱਲ੍ਹ ਦੀ ਐਸੀੀਆਂ ਭੈਣਾਂ ਵੀ ਹੈਗੀਆਂ ਨੇ, ਜੋ ਆਪਣੇ ਕੋਲ ਕਈ ਪੈਸੇ ਰੱਖਦੀਆਂ ਨੇ। ਦੇਖੋ ਜਿਵੇਂ ਅਗਰ ਬਿਜਨਸ ਅਗਰ ਉਹਨਾਂ ਦੇ ਹਸਬੈਂਡ ਬਿਜਨਸ ਕਰਦੇ ਨੇ ਸਮਝ ਲਓ ਕੋਈ ਲੇਡੀਜ਼ ਹੈਗੀ ਹੈ ਫੈ, ਪੈਸੇ ਵਾਲੀ ਹੈਗੀ ਬੇ। ਠੀਕ ਹੈ ਜੀ, ਕਈ ਲੇਡੀਜ਼ ਐਸੀ ਹੁੰਦੀਆਂ ਨੇ ਜੋ ਮਤਲਬ ਕਿ ਪੈਸੇ ਇਕੱਠਾ ਕਰਦੇ ਰਹਿੰਦੀਆਂ ਨੇ।
ਹਮ, ਕਾਫੀ ਅੱਛੇ ਪਰਿਵਾਰ ਨੇ।
ਕਿਉਂ ਜੀ?
ਹਾਂ ਸਹੀ ਕਿਹਾ, ਨਹੀਂ ਤਿਉਹਾਰ ਕਾਫੀ ਅੱਛੇ ਨੇ ਦੀਵਲੀ ਆਣ ਲੱਗੀ ਹੁ ਵੈਸੇ ਵੀ। ਦੀਵਾਲੀ ਵੀ ਬੜਾ ਵਧੀਆ ਤਿਉਹਾਰ ਹੈ। ਬੱਚੇ ਨੂੰ ਕੱਪੜੇ ਕੁਪੜੇ ਮਿਲਦੇ ਸਫਾਈਆਂ ਕਰਨੇ ਆ। ਮੇਨ ਮੇਨ ਚੀਜ਼। ਤਿਉਹਾਰ ਦੀਵਾਲੀ ਦਾ ਹੀ ਹੁੰਦਾ ਨਾ।
ਬਿਲਕੁਲ ਸਹੀ ਕਿਹਾ ਸਭ ਤੋਂ ਵੱਡਾ ਉਹ ਵੈਸੇ ਤਿਉਹਾਰ ਵੀ। ਫਸ ਜੋ ਕਹਿ ਸਕਦੇ ਹੋ ਅਗਰ ਹਿੰਦੂ ਦਾ ਠੀਕ ਹੈ, ਜਾਂ ਫਿਰ ਸਿੱਖੀ ਦਾ ਸਮਝ ਲਓ ਤੇ ਸਭ ਤੋਂ ਵੱਡਾ ਤਿਉਹਾਰ ਵੈਸੇ ਦੀਵਾਲੀ ਨੂੰ ਹੀ ਮੰਨਿਆ ਜਾਂਦਾ।
ਹੂੰ। ਮਸੇ, ਵੈਸੇ ਹੁਣ, ਵੈਸੇ ਮੁਸਲਮਾਨਾਂ ਦੀ ਈਦ ਗਈ ਆ ਹੁਣੇ।
ਜੀ ਜੀ ਸਹੀ, ਕਹਿੰਦੇ ਵੀਓ।
ਈਦ ਵੀ ਮੁਸਲਮਾਨ ਦਾ ਅੱਛਾ ਤਿਉਹਾਰ ਹੈ ਕਿਉਂਕਿ ਉਹਨਾਂ ਦਾ ਵੀ ਸਾਲ ਬਾਅਦ ਆਉਂਦਾ ਨਾ ਈਦ।
ਜੀ ਸਹੀ ਗੱਲ, ਹੈੁਣ ਦੇਖੋ ਦੀਵਾਲੀ ਚ ਸਾਰੇ ਠੀਕ ਹੈ। ਫੈਮਲੀ ਵਾਲੇ ਇਕੱਠਾ ਹੁੰਦੇ ਨੇ ਦੂਜੇ ਨੂੰ, ਠੀਕ ਹੈ ਮੂੰਹ ਮਿੱਠਾ ਕਰਾਉਂਦੇ ਨੇ ਘਰ ਸਜਾਉਂਦੇ ਨੇ। ਕਿਉਂ ਜੀ ਸਫਾਈਆਂ ਕਰਦੇ ਨੇ ਅਸੀਂ ਪਿਛਲੇ ਸਾਲ ਪੂਰੀ ਸਫਾਈਆਂ ਕੀਤੀ ਸੀ। ਘਰ ਦੀਆਂ, ਠੀਕ ਹੈ ਜੀ ਕਾਫੀ, ਪੈਸਾ ਵੀ ਲੱਗਦਾ ਨੇ ਦੀਵਾਲੀ ਚ। ਹਮ, ਜੀਉਦੇ ਬਛ। ਸਹੀ ਕਹਿਣਾ, ਸਾਡਾ ਦੇਖੋ ਜਆਇੰਟ ਫੈਮਿਲੀ ਹੈਗੀ ਹੈ। ਦੋ- ਦੋ ਫੈਮਿਲੀ ਅਸੀਂ ਇਕੱਠੇ ਰਹਿੰਦੇ। ਆ ਠੀਕ ਹੈ ਜੀ ਜਿੱਥੇ ਸਡਾ ਖਰਚਾ ਵੀ ਕਾਫੀ ਆਉਂਦਾ। ਦਾ ਸਮਾਨ ਲਿਆਣਾ ਹੈ। ਇਹ, ਉਹ ਬੜਾ ਕੁਝ ਹੂੰ ਹੁਣ ਤਾ ਸਰਕਾਰ ਜੀ, ਜੀ
ਹਾਂ। ਨਹੀਂ ਦੀਵਾਲੀ ਤੇ ਬੜਾ ਅੱਛਾ ਦਿਨ ਆਉਂਦਾ ਵ ਉਹ ਫੈਸਟੀਵਲ ਬੜੇ ਹੁੰਦੇ ਨੇ ਜ ਦੀਵਾਲੀ ਹੋ ਗਈ, ਰੱਖੜੀ ਹੋ ਗਈ, ਵਿਸਾਖੀ ਹੋ ਗਈ, ਹੋਲੀ ਹੋ ਗਈ, ਬੜੇ ਵਧੀਆ ਮਤਲਬ ਬੱਚਿਆਂ ਵਾਸਤੇ ਜ਼ਿਆਦਾ ਅੱਛਾ ਤਿਉਹਾਰ ਹੁੰਦਾ ਭੈਣਾ ਦਾ ਤਾਂ ਸਿਰ ਤੇ ਇੱਕੋ ਤਿਉਹਾਰ ਆਉਂਦਾ ਰੱਖੜੀ, ਹੋਗੀ ਕੇ ਵਿਸਾਖੀ
ਟਿੱਕਾ ਹੋ ਗਿਆ ਟਿੱਕਾ
ਵਿਆਹ ਬਸ ਬਾਈ ਦੂਜ ਹੋ ਗਿਆ ਇਹੀਓ ਤਿੰਨ ਤਿਉਹਾਰ ਆਦਾ ਜ਼ਿਆਦਾ ਜੈਂਟਸ ਦੇ ਹੀ ਹੁੰਦੇ ਨੇ, ਜਿਵੇਂ ਬੱਚਿਆਂ ਦੀ ਰੱਖੜੀ ਹੋ ਗਈ, ਹੋਲੀ ਹੋ ਗਈ ਹੂੰ ਜਿਵੇਂ ਕੱਜਕਾਂ ਆਉਂਦੀਆਂ
ਹੂੰ, ਅੱਛਾ ਮੈਂ ਇੱਕ ਗੱਲ ਪੁੱਛਣੀ ਸੀ ਜਿਵੇਂ ਹੁਣ ਦੀਵਾਲੀ ਵਾਲੇ ਦਿਨ ਜਿਵੇਂ ਮੁੰਡੇ ਬੱਚੇ ਪਟਾਕੇ ਚਲਾਉਂਦੇ ਨੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਨੇ ਪਾਬੰਦੀ ਲਗਾ ਰੱਖੀਆਂ ਨੇ ਕਿ ਕੋਈ ਪਟਾਕਾ ਨਹੀਂ ਚਲਾਏਗਾ ਪ੍ਰਦੂਸ਼ਣ ਹੁੰਦਾ ਉਹਦੇ ਨਾਲ
ਹਾਂ, ਹਾਂ, ਹਾਂ
ਕੀ ਸੋਚਿਆ ਮਤਲਬ ਕੀ ਹੈ, ਜੋ ਸਰਕਾਰ ਨੇ ਕੀਤਾ ਕਿ ਮਤਲਬ ਕਿ ਪਟਾਕੇ ਨੂੰ ਮਤਲਬ ਕਿ ਬੈਨ ਕਰ ਦੇਣਾ ਤੇ ਫੇਰ ਇਹਦੇ ਨਾਲ ਸੱਚੀ ਕੋਈ ਨੁਕਸਾਨ ਹੁੰਦਾ ਜਾਂ ਫਿਰ ਇਹ ਸਿਰਫ ਵੇਖੀ, ਵੇਖੀ ਹੈਗੀ ਏ।
ਨਹੀਂ ਵੈਸੇ ਵੈਸੇ ਤਾਂ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ, ਪ੍ਰਦੂਸ਼ਣ ਤਾਂ ਵੈਸੇ ਤਾਂ ਹੁੰਦਾ ਹੀ ਹੈਵੇ ਪਰ ਹੁਣ ਬੱਚੇ ਵੀ ਤਾਂ ਉਹਨਾਂ ਨੂੰ ਪ੍ਰਦੂਸ਼ਣ ਦੇਖਣੇ ਬੱਚੇ ਆਪਣਾ ਵੇਖਣਗੇ ਇੰਜੋਏਮੈਂਟ ਕਰਨਗੇ। ਬੱਚਿਆਂ ਨੇ ਆਪਣਾ ਇੰਜੋਏਮੈਂਟ ਕਰਨਾ ਵਵ ਸਾਲ ਚ ਇਕ ਵਾਰੀ ਤੇ ਆਦੀ ਦੀਵਾਲੀ ਠੀਕ ਸਮਝ ਰਹੇ ਹੋ ਨਾ ਸਾਲ ਚ ਇੱਕ ਵਾਰੀ ਤੇ ਆਦੀ ਏ ਦੀਵਾਲੀ ਅ ਪ੍ਰਦੂਸ਼ਣ ਤਾਂ ਹਰ ਜਗ੍ਹਾ ਤੇ ਕੂੜਾ ਵੇ ਸੜਕਾਂ ਚਲੇ ਜਾ ਕੂੜੇ ਦੇ ਕੂੜੇ ਪਏ ਦੇ ਨੇ ਆ ਟ੍ਰੇਨਾਂ ਚਲੇ ਜਾ ਉੱਥੇ ਕੂੜੇ ਪਏ ਹੁੰਦੇ ਨੇ ਹੂੰ
ਜੀ ਸਹੀ ਕਹਿੰਦੇ ਵੀ ਉਹ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਦੀਵਾਲੀ ਵਾਲੇ ਦਿਨ ਬੰਦੇ ਇਤਨੇ ਪਟਾਕੇ ਚਲਾਂਦੇ ਨੇ ਇਤਨੇ ਜ਼ਿਆਦਾ ਵਿਸਫੋਟ ਕਰਦੇ ਨੇ ਠੀਕ ਹੈ ਵੀ ਸਾਰਾ ਇਸ ਤਰ੍ਹਾਂ ਪ੍ਰਦੂਸ਼ਣ ਇਤਨਾ ਜ਼ਿਆਦਾ ਕਿ ਮਤਲਬ ਕਿ ਹੈਲਥ ਨੂੰ ਬੜਾ ਨੁਕਸਾਨ ਹੁੰਦਾ ਬੜਾ ਜ਼ਿਆਦਾ
ਹੂੰ, ਹੈਲਥ-ਹੂਲਥ ਨੂੰ ਨੁਕਸਾਨ ਤਾ ਹੁੰਦਾ ਹੀ ਏ, ਹੁਣ ਖੰਗ ਲੱਗ ਜਾਂਦੀ ਬੱਚੇ ਨੂੰ ਬਚਿਆ ਨੂੰ ਕੋਈ ਨੀ ਮਤਲਬ ਕਿਸੇ ਦੇ ਹੱਥ ਵੀ ਸੜ ਜਾਂਦੇ ਨੇ
ਹਾਂ ਸਭ ਜੀ ਜੀ ਸਭ ਤੋਂ ਵੱਡਾ ਪੁਆਇੰਟ ਐ ਹੀ ਏ ਹਾਂ ਕਿ ਪ੍ਰਦੂਸ਼ਣ ਤੋਂ ਜ਼ਿਆਦਾ ਖਤਰਾ ਤਾਂ ਮੈਂ ਕਿਹਾ ਕਿ ਪਟਾਕਾ ਅੱਖ ਚ ਨਾ ਲੱਗ ਜਾਏ ਤਾਂ
ਹੂੰ ਤਾਂ ਵੀ ਕੋ ਬੱਚੇ ਨੂੰ ਕੋਈ ਮੋੜ ਹੀ ਨਹੀਂ ਸਕਦਾ
ਜੀ ਸਹੀ ਗੱਲ ਏ
ਬੱਚਿਆਂ ਨੇ ਨਾ ਬੱਚਿਆਂ ਨੂੰ ਬੱਚਿਆਂ ਨੂੰ ਕੋਈ ਸੋਹ ਲੈ ਨੀ ਨਾ ਸਕਦਾ ਬੱਚਿਆਂ ਨੇ ਹਰ ਇੱਕ ਚੀਜ਼ ਖੇਡਣੀ ਬੱਚਿਆਂ ਨੇ ਤਾਂ
ਜੀ ਸਹੀ ਕਹਿੰਦੇ ਪਏ ਹੋ ਹੂੰ ਤੇ ਇਸ ਵਾਰ ਤੇ ਅਸੀਂ ਇਸ ਵਾਰ ਤੇ ਤੇ ਅਸੀਂ ਇਸ ਵਾਰ ਸੋਚਿਆ ਏ ਕਿ ਅਗਰ ਦੀਵਾਲੀ ਆਏਗੀ ਨਾ ਜਦੋਂ ਵੀ ਆਏ ਅਕਤੂਬਰ ਨੂੰ ਆਏ ਜਾਂ ਫਿਰ ਨਵੰਬਰ ਨੂੰ ਆਏ ਅਸੀਂ ਇਹ ਸੋਚਿਐ ਕਿ ਅਸੀਂ ਨਾ ਸਾਰੇ ਬੱਚਿਆਂ ਨੂੰ ਨਾ ਅਸੀਂ ਪੈਸੇ ਦੇ ਦੇਵਾਂਗੇ। ਪਟਾਕਾ ਕੁਝ ਵੀ ਨੀ ਲੈ ਗਿਆ ਹੈਗਾ।
ਜੇ ਤੁਸੀਂ ਪੈਸੇ ਦੇਣ ਦੇ ਬਾਅਦ ਬੱਚਾ ਪਟਾਕੇ ਲੈ ਕੇ ਆ ਗਿਆ ਫਿਰ ਕੀ ਕਰੋਗੇ।
ਫਿਰ ਅਸੀਂ ਡਾਂਟਾਂਗੇ ਉਹਨੂੰ ਫਿਰ ਉਹਦੇ ਕੋਲ ਪਟਾਕੇ ਚਲਾਣ ਨੀ ਦੇਵਾਂਗੇ ਉਹਨੂੰ ਸਿਖਾਵਾਂਗੇ ਜੀ ਦੀਵਾਲੀ ਆਉਣ ਤੋਂ ਪਹਿਲੇ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ। ਵੀ ਦੇਖੋ ਐ ਸਭ ਮਾਂ ਪਿਓ ਤੋਂ ਹੀ ਆਉਂਦਾ ਤੁਹਾਨੂੰ ਪਤਾ। ਪਈ ਹੋਣਾ।
ਹੁਣ ਮੇਰੇ ਬੱਚੇ ਐਨ ਨੇ ਉਹ ਵੀ ਬਟਾਕਾ ਬਟੂਕਾ ਚ ਜਾਂਦੇ ਨੇ ਉਹ ਤਾਂ ਪੂਰੀ ਇੰਨੀ ਬੜੀ ਲੜੀ ਲੈ ਕੇ ਆਂਦੇ ਪੂਰੀ ਲੜੀ ਜਗਾ ਦਿੰਦੇ ਨੇ ਉਹ ਤਾਂ। ਮੈਸਜ ਮੀਂ ਨੌਟ ਆਰ ਦਾ ਵੰਨ। ਤੇ ਹੁਣ ਤੇ ਵੈਸੇ ਵੀ ਦੀਵਾਲੀ ਤੋਂ ਦੀਵਾਲੀ ਤੋਂ ਬੜੀ ਦੂਰ ਰਿਹਾ ਹੁੰਦਾ ਵੀ ਸ ਰੱਖੜੀ ਆਉਣ ਲੱਗੀ ਹੈ ਸੂਟ ਸੂਟ ਸਵਾਏ- ਸਵਾਏ ਨੇ ਬਸ ਵਧੀਆ- ਵਧੀਆ ਇੱਕ ਦੋ ਮੈਂ ਕਿਹਾ ਚੱਲ ਕੁੜੀਆਂ ਦੀਆਂ ਤਾਂ ਮੌਜਾਂ ਹੋ ਜਾਂਦੀਆਂ ਨੇ ਕੁੜੀਆਂ ਦੇ ਪੈਸੇ ਪੂਸੇ ਮਿਲਦੇ ਨੇ ਬੱਚਿਆਂ ਨੂੰ ਮਿਲਦੇ ਨੇ।
ਹਾਂਜੀ ਸਹੀ ਕਹਿੰਦੇ ਹੋ ਬਿਲਕੁਲ ਸਹੀ ਕਹਿ ਰਹੇ ਹੋ।
ਕਪੜੇ-ਕੁਪੜੇ ਸੁਆਲੇ ਨੇ ਫਿਰ।
ਉਹ ਐਕਚੁਲੀ ਨਾ ਮੇਰੀ ਵਹੁਟੀ ਨਾ ਖੁਦ ਦੀ ਸਿਲਾਈ ਕਰ ਲੈਂਦੀ ਹੈ ਤੇ ਫਿਰ ਨਾ ਉਹਦੇ ਕੋਲ ਉਹ ਕੱਪੜੇ ਹੈਗੇ ਨੇ ਕਾਫੀ। ਪਰ ਉਹ ਕਹਿੰਦੀ ਵੀ ਕਿ ਜਦੋਂ ਉਹ ਫੈਸ ਤੇ ਉਹ ਬੁਲਾਏਗਾ ਨਾ ਤੇ ਉਸ ਤੋਂ ਪਹਿਲੇ ਇੱਕ ਦੋ ਸੂਟ ਉਹ ਆਪ ਸੀਅ ਲਏਗੀ।
ਅੱਛਾ।
ਜੀ-ਜੀ।
ਵਧੀਆ, ਨਹੀਂ ਮੈਂ ਸਿਲਾਈ ਤੇ ਨਹੀਂ ਕਰਦੀ ਸਿੱਖ ਰਹੀ ਆਂ ਸੋਚ ਰਹੀ ਸਿੱਖਣ ਬਾਰੇ।
ਠੀਕ ਹੈ ਠੀਕ ਹੈ ਵੈਸੇ ਜੂਨ ਚਲਤਾ ਪਿਆ ਛੁੱਟੀਆਂ ਪਈਦੀਆਂ ਨੇ। ਤੁਸੀਂ ਕੁਛ ਉਹ ਸਿੱਖ ਸਕਦੇ ਹੋ ਵੈਸੇ ਤੇ ਉਹ ਘਰ ਬੈਠੇ-ਬੈਠੇ ਤੁਹਾਨੂੰ ਪਤਾ ਹੀ ਹੋਣਾ ਕਿ ਪੂਰੀ ਜ਼ਿੰਦਗੀ ਵੀ ਲੰਘ ਜਾਣੀ ਹੈ।
ਹੂੰ ਤੁਹਾਡੀ ਗੱਲ ਬਿਲਕੁਲ ਸਹੀ ਹੈ। ਨਹੀਂ, ਮੈਂ ਗਈ ਸੀ ਕੱਲ੍ਹ ਗਈ ਸੀ। ਇੱਕ ਕੁੜਤਾ ਸਿੱਖ ਸੀਅ ਕੇ ਆਈਆਂ ਬਸ। ਇੱਕ ਕੁੜਤਾ ਸੀਅ ਕੇ ਆਈਆਂ ਬਸ। ਹੁਣ ਉਧਰ ਆਂਟੀ ਕਹਿੰਦੀ ਸਾਡੇ ਕੋਲ ਮਸ਼ੀਨ ਹੀ ਨੀ ਹੈ, ਮਸ਼ੀਨ ਲਿਆਓ ਹੁਣ ਸੋਚ ਰਹੀ ਸੀ, ਐਕਟਿਵਾ ਤੇ ਰੱਖ ਕੇ ਮਸ਼ੀਨ ਰੱਖ ਕੇ ਆਵਾਂ ਉੱਧਰ।
ਅੱਛਾ ਜੀ।
ਹਾਂਜੀ।
ਹੂੰ, ਚਲੋ। ਚਲੋ ਬਹੁਤ ਵਧੀਆ ਗੱਲ ਐ। ਤੇ ਮੈਂ ਇੱਕ ਗੱਲ ਹੋਰ ਪੁੱਛਣੀ ਸੀ। ਕਿ ਜਿਵੇਂ ਉਹ ਛੋਟੀ ਜਿਹੀ ਗੱਲ ਜਿਵੇ ਦੀਵਾਲੀ ਦੇ ਪਟਾਕੇ ਦੇ ਬਾਰੇ ਪੁੱਛਣੀ ਸੀ। । ਜਿਵੇਂ ਉਹ ਇੰਟਰਨੈਟ ਚ ਦਿਖਾਂਦੇ ਨੇ ਕਿ ਤੁਸੀਂ ਉਹ ਅਗਰ ਜਿਵੇਂ ਕੋਈ ਫੈਮਿਲੀ ਹੈਗੀ ਉਹ ਪਟਾਕੇ ਲੈ ਕੇ ਆਈ ਏ ਸਮਝ ਲਓ ਪੰਜ ਹਜ਼ਾਰ ਦੇ ਪਟਾਕੇ ਲਿਆਈ ਐ।
ਹੂੰ-ਹੂੰ।
ਤੇ ਮਤਲਬ ਕਿ ਜੋ ਇੰਟਰਨੈਟ ਚ ਲੋਕ ਕਹਿੰਦੇ ਨੇ ਕਿ ਤੁਸੀਂ ਪਟਾਕੇ ਨੂੰ ਅੱਗ ਲਗਾਓ ਜਾਂ ਫਿਰ ਪੈਸੇ ਨੂੰ ਅੱਗ ਲਗਾਓ ਦੋਨੋ ਇੱਕ ਹੀ ਗੱਲ ਹੈਗੀ ਹੈ। ਹੁਣ ਤੁਸੀਂ ਇਸ ਬਾਰੇ ਚ ਕੀ ਦੇ ਓ
ਨਹੀਂ ਤੁਸੀਂ ਕੀ ਕਿਹਾ ਵੇ?
ਮਤਲਬ ਕਿ ਜੋ ਪਟਾਕੇ ਸਮਝ ਲੋ ਇੱਕ ਫੈਮਿਲੀ ਹੈਗੀ ਏ ਉਹ ਨਾਂ ਪੰਜ ਹਜ਼ਾਰ ਰੁਪਏ ਦੇ ਪਟਾਕੇ ਲਿਆਈ ਏ। ਤੇ ਸਮਝ ਲਓ ਪੰਜ ਹਜ਼ਾਰ ਰੁਪਏ ਦੇ ਪਟਾਕੇ ਨੂੰ ਉਹ, ਉਹ ਮਤਲਬ ਕਿ ਪਟਾਕੇ ਕਿਵੇਂ ਫੋੜਨਗੇ ਅੱਗ ਲਗਾ ਕੇ ਫੋੜਨਗੇ ਠੀਕ ਹੈ ਜੀ।
ਅੱਛਾ।
ਕਹਿੰਦੇ ਵੈਸੇ ਤੁਸੀਂ ਪੰਜ ਹਜ਼ਾਰ ਤੇ ਪਟਾਕੇ ਨੂੰ ਫੋੜੋ ਜਾਂ ਫਿਰ ਤੁਸੀਂ ਪੈਸੇ ਨੂੰ ਅੱਗ ਲਗਾਓ, ਦੋਨੋਂ ਇੱਕ ਹੀ ਗੱਲ ਹੈਗੀ ਐ।
ਨਹੀਂ ਮੇਰਾ ਕਹਿਣਾ ਬਈ ਆਇਓ ਹੈ ਕਿ ਜੇ ਪਟਾਕੇ ਨੂੰ ਪੈਸੇ ਨੂੰ ਅੱਗ ਲਾਣਾ ਹੀ ਐ ਕਿਸੇ ਗ਼ਰੀਬ ਬੰਦਿਆਂ ਨੂੰ ਦੇ ਦਿਓ, ਚਾਹੇ ਤੇ ਕੰਮ ਤੇ ਆਣ ਪੰਜ ਹਜ਼ਾਰ ਰੁਪਏ ਆਨ।
ਜੀ ਸਹੀ ਕਹਿੰਦੇ ਪਏ ਜਾਂ ਫਿਰ ਅਸੀਂ ਜੀ ਬਿਲਕੁਲ ਸਹੀ ਕਹਿੰਦੇ ਪਏ ਓ, ਉਹ ਜਦੋ ਪਟਾਕੇ ਚਲਾਂਦੇ ਨੁਕਸਾਨ ਤਾਂ ਨਾਂ ਹੋਣਾ, ਸਭ ਤੋਂ ਪਹਿਲਾਂ ਤਾਂ ਜੇਬ ਤੋਂ ਪੈਸਾ ਜਾਏਗਾ, ਉਸ ਤੋਂ ਬਾਅਦ ਪ੍ਰਦੂਸ਼ਣ ਨੂੰ ਠੀਕ ਹੈ, ਵੀ ਪ੍ਰਦੂਸ਼ਣ ਕਰਨਾ ਉਸ ਤੋਂ ਬਾਅਦ ਕਦੀ ਬੱਚੇ ਦੇ ਉੱਡ ਕੇ ਕੋਈ ਰੋਕੇਟ ਲੱਗ ਜਾਏ ਤਾਂ ਉਹਨੂੰ ਪਤਾ ਹੀ ਹੋਣਾ ਕਿ ਅੱਜ ਕੱਲ੍ਹ ਜਦੋਂ ਦੀਵਾਲੀ ਆਂਦੀ ਹੈ। ਦੀਵਾਲੀ ਤੋਂ ਬਾਅਦ ਨਿਊਜ਼ ਪੇਪਰ ਤੇ ਲਿਖਿਆ ਹੁੰਦਾ ਐ ਕਿ ਰੋਕੇਟ ਸੇ ਵਹਾਂ ਪਰ ਆਗ ਲੱਗ ਗਈ। ਕਿਉਂ ਜੀ ਕੀ ਕਿ ਉਹ ਬੱਚੇ ਦੀ ਅੱਖ ਲੱਗ, ਉਹ ਅੱਖ ਤੇ ਲੱਗ ਗਿਆ ਪਟਾਕਾ, ਉਹਦੀ ਡੈਥ ਹੋ ਗਈ, ਇੰਦੀ ਉਹ ਹੋ ਗਿਆ।
ਹੂੰ, ਨਹੀਂ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਹੈ ਵੇ ਪਰ ਹੁਣ ਜਿਹੜੀ ਚੀਜ਼ ਹੁਣ, ਮਤਲਬ ਮਿਥਿਆ ਦਾ ਵੇ ਹੁਣ, ਉਹ ਤੇ ਹੋਣਾ ਹੀ ਹੋਣਾ, ਬੱਚੇ ਜਿਵੇਂ ਤੇ ਉਹ ਕਹਿੰਦੇ ਨੇ ਅਸੀਂ ਗੇਮਾਂ ਖੇਡਣੀਆਂ ਨੇ ਪਟਾਕੇ ਉਡਾਣੇ ਨੇ, ਹੁਣ ਦੀਵਾਲੀ ਕਿਸ ਨਾਮ ਤੋਂ ਵੇ, ਦੀਵਾਲੀ ਇਸ ਨਾਮ ਦੇ ਤਵੇਂ, ਪਟਾਕੇ ਫਟਾ ਬੱਚੇ ਇੰਨਾ ਪਟਾਕੇ ਫਿਰ ਨਾ ਫਟਾਓ, ਥੋੜੇ ਬਹੁਤ ਫਟਾ ਲੋੋ, ਬਸ ਇਹ ਵੀ ਤਾਂ ਰੀਤ ਹੀ ਹੈ ਨਾ ਇੱਕ ਤਰ੍ਹਾਂ ਦੀ। ਤੇ ਬੱਚੇ ਕਹਿ ਦਿੰਦੇ ਨੇ, ਅਸੀ ਪਟਾਕ ਪਟਾਕੇ ਹੀ ਨੀ ਫਟਾਏ, ਅਸੀਂ ਕੀ ਦੀਵਾਲੀ ਕਿਸ ਨਾਮ ਦੀ ਮਨਾਨੀ ਹੈ।
ਜੀ ਸਹੀ ਗੱਲ ਹੈ, ਇਸ ਵਾਰ ਤੋਂ ਬਸ, ਬਸ ਮੈਂ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਕਿ ਹੁਣ ਦੇਖੋ, ਹੁਣ ਅਗਰ ਦੀਵਾਲੀ ਆਂਦੀ ਵੀ ਹੈ ਨਾ, ਤੇ ਫੇਰ ਹੁਣ ਅਸੀਂ ਉਹ ਉਸੀ ਪੈਸੇ ਤੋਂ ਜਾਂ ਫਿਰ ਕੋਈ ਸੇਵਾ ਸੂਵਾ ਗੁਰਦੁਆਰੇ ਸੇਵਾ ਦੇ ਆਵਾਂਗੇ, ਜਾਂ ਫਿਰ ਜਾਂ ਫਿਰ ਗ਼ਰੀਬਾਂ ਨੂੰ ਕੁਛ ਦਾਨ ਪੁੰਨ ਕਰਦਿਆ ਕਰਾਂਗੇ ਠੀਕ ਹੈ, ਅੱਛਾ ਜੀ ਸਤਿ ਸ੍ਰੀ ਅਕਾਲ ਜੀ।